ਹਾ, ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੋ
ਸਤਿ ਸ਼੍ਰੀ ਅਕਾਲ ਜੀ, ਠੀਕ ਆ, ਤੁਸੀਂ ਸੁਣਾਓ
ਹਾਂਜੀ ਵਧੀਆ ਹੋਰ ਪਹੂਚ ਗਏ, ਪੇਕੇ ਵਧੀਆ -ਵਧੀਆ ਠੀਕ ਨੇ ਬੱਚੇ, ਤੰਗ ਕੀਤਾ ਰਸਤੇ ਬੱਚਿਆਂ ਨੇ
ਨਹੀਂ ਖੈਰ ਐਤਕੀ ਤੇ ਨੀ ਕੀਤਾ, ਸੁੱਤਾ ਆਇਆ ਸੀ
ਅੱਛਾ-ਅੱਛਾ ਚਲੋ ਵਧੀਆ ਤਾ ਆਪਾ, ਘਰੇ ਸਭ ਠੀਕ ਨੇ?
ਹਾਂ ਸਭ ਠੀਕ, ਉੱਧਰ ਸਭ ਠੀਕ?
ਹਾਂ ਸਭ ਠੀਕ ਹੈਗੇ ਨੇ, ਠੀਕ ਹੈਗੀ ਏ। ਕੀ ਕਰਦਾ ਪਯਾ ਉਹ, ਨਈ-ਨਈ ਬਸ ਗੱਲਾਂ ਸੁਣਦੀ ਵੀ ਏ ਥੋੜਾ। ਆਵਾਜ਼ਾਂ ਸੁਣਦੀ ਏ ਨਾ ਹੁਣ, ਹਾਂ ਪਤਾ ਲੱਗਦਾ ਇਹਨੂੰ।
ਉਹ ਸ਼ਰਾਰਤੀ ਏ ਉਹਨੇ ਮਿਰਚ ਵਾਲੀ ਕੋਈ ਚੀਜ਼ ਖਾ ਲਈਏ, ਤੇ ਹੁਣ ਖੰਡ ਮੰਗ ਰਿਹਾ।
ਅੱਛਾ-ਅੱਛਾ ਮਿਰਚਾਂ ਲੱਗਦੀਆਂ ਪੇਈਆਂ, ਹੋਰ ਉਧਰ ਮੌਸ ਮੌਸਮ ਕੇਓ ਜਿਹਾ ਅੱਜ?
ਅੱਜ ਤੇ ਬੜੀ ਧੁੱਪ ਹੇਗੀ ਏ, ਹੁਣ ਥੋੜ੍ਹਾ ਸਈ ਹੋ ਰਿਹਾ ਮਤਲਬ ਧੀਰੇ-ਧੀਰੇ ਨਾ।
ਅੱਛਾ-ਅੱਛਾ।
ਹੂੰ, ਹੁਣ ਥੋੜੀ ਛਾਂ ਹੋਈ ਦੀਏ ਤੇ ਥੋੜੀ ਹਵਾ ਚੱਲਣ ਲੱਗੀ ਏ।
ਅੱਛਾ, ਘਰ ਹੁਣ ਰੋਣਕ ਲੱਗੀ ਹੋਈ ਏ, ਹਾਂ-ਹਾਂ। ਲੈ ਆਏ ਸੀ ਐ। ਗਏ ਸੀ, ਹਾਂ ਘਰ ਗਏ ਸੀ, ਮਿਲ ਲੈ ਸੀ ਜੀਜੂ ਹਾਂ।
ਤੇ ਉਹਨਾਂ ਨੂੰ ਕੁਛ ਨੀ ਆਂਦਾ ਸੀ, ਵੀ ਚਾਹ ਪਾਣੀ।
ਨਈ-ਨਈ ਨਈ, ਕੋਈ ਗੱਲ ਨੀ ਇਹਦੇ ਚ ਕੀ ਏ ਗੱਲਾਂ ਬਾਤਾਂ ਕਰਕੇ ਆ ਗਏ ਨੇ।
ਹਾਂ।
ਰੋਟੀ ਖਾ ਕੇ ਹੀ ਗਏ ਸੀ ਅਸੀਂ, ਮੈਂ ਸਗੋਂ ਕਿਹਾ ਸੀ ਆਂਣਾ ਤੁਸੀਂ ਲਾਣਾ ਚੱਕਰ। ਕਹਿੰਦੇ ਆ ਕੋਈ ਨੀ ਆ, ਰੌਣਕਾਂ ਲੱਗੀਆ ਹੋ ਈਆ ਕੀ ਬਣਾਇਆ ਬੱਚਿਆਂ ਨੇ ਫੇਰ ਅੱਜ?
ਨਈ-ਨਈ ਹਜੇ ਤੇ ਨੀ ਕੀ ਤਾਂ ਹਜੇ ਤੇ ਨਾਸ਼ਤਾ ਈ ਇਹਨਾਂ ਨੇ ਦੋ ਵਜੇ ਕੀਤਾ ਐ।
ਕੀ ਗੱਲ ਐ ਰਾਤੀ ਬਣਾਣਗੇ ਨਾ।
ਹਾਂ, ਰਾਤ ਨੂੰ ਬਣਾਣਗੇ। ਰਾਤ ਨੂੰ ਤੇ ਅਸੀਂ ਪੇਲ ਪੂੜੀ ਬਣਾਈ ਸੀ, ਹਾਂ। ਚਾਰ ਵਜੇ ਕੁਛ ਮਤਲਬ ਸਮਾਨ ਅਜੇ ਮੰਗਾਇਆ ਨੀ ਨਾ, ਅੱਜ ਮੰਗਾਵਾਂਗੇ।
ਹਾਂ-ਹਾਂ-ਹਾਂ-ਹਾਂ ਸਈ ਗੱਲ ਏ।
ਹਾਂ ਮੰਮੀ ਉਰ ਏਧਰ ਇੰਨਾ ਨੀ ਮੰਗਾਂਦੇ ਨਾ ਖਾਂਦੇ ਨੀ ਨਾ।
ਹਾਂਜੀ-ਹਾਂਜੀ ਸਈ ਗੱਲ ਐ। ਓ ਆਲੇ ਬੱਚੇ ਉਹ ਵੀ ਗਏ ਹੋਏ ਉੱਧਰ, ਖਾਂਦੇ ਹੈ ਨੀ ਉਹ। ਬੱਚੇ ਈ ਖਾਂਦੇ ਨੇ, ਉਹ ਵੀ ਘੱਟ ਖਾਂਦੇ, ਅੱਛਾ ਆ ਗਏ ਨੇ।
ਆਈ ਏ, ਉਹ ਕੋਈ ਉਹਦਾ ਮੁੰਡੇ ਦਾ ਛੋਟੇ ਮੁੰਡੇ ਦਾ ਕੋਈ ਟੂਰਨਾਮੈਂਟ ਹੋਣਾ ਨਾ।
ਅੱਛਾ-ਅੱਛਾ-ਅੱਛਾ ਤਾਂ ਆਏ ਨੇ।
ਹਾਂ ਫਿਰ ਉਹ ਸੰਡੇ ਨੂੰ ਨਹੀਂ
ਹੁੰਦਾ, ਅੱਛਾ-ਅੱਛਾਾ।
ਤੇ ਉਹ ਨੀ ਆਇਆ ਉੱਧਰ ਨਾਨੀ ਘਰ ਤੇ ਉਹਨੂੰ ਪਤਾ ਪਤਾ ਲੱਗ ਗਿਆ। ਅਸੀਂ ਆ ਗਏ ਹੁਣ ਉਹ ਰੋ ਰਿਹਾ।
ਅੱਛਾ, ਕਦੋਂ ਆਏ ਸੀ ਫਿਰ ਭਾਬੀ? ਹੁਣੇ ਆਏ ਨੇ, ਅੱਛਾ-ਅੱਛਾ ਤਾਂਹੀ ਉਹਨੂੰ ਹੋ ਗਿਆ ਹੁਣ।
ਹੂੰ, ਸੰਡੇ ਤੱਕ ਚਲੇ ਜਾਂਣਗੇ।
ਅੱਛਾ-ਅੱਛਾ ਤਾਂ ਈ ਉਹਨੂੰ ਹੋ ਗਿਆ। ਦੋ ਦਿਨ ਉਹ ਵੀ ਰਹਿ ਲੈਂਦਾ, ਉਹਨੂੰ ਹੁੰਦਾ ਪਿਆ ਹੋਣਾ।
ਵਧੀਆ ਰੌਣਕਾਂ ਲੱਗੀਆਂ ਹੋਈਆਂ।
ਬੋਤ ਮਸਤੀ ਖੋਰ ਨੇ ਸਾਰੇ ਬੱਚੇ ਮਸਤੀਆਂ ਕਰਨ।
ਠੀਕ ਨੇ
ਹਾਂ ਸਭ ਠੀਕ ਨੇ, ਜਾਣਾ ਸੀ ਤੁਹਾਡੇ ਕਾਰ ਪਰ ਸੈਟਰਡੇ ਨੂੰ ਜਾਵਾਂਗੇ।
ਅੱਛਾ-ਅੱਛਾ, ਹੂੰ। ਮਿਲ ਗਿਆ ਸਭ ਨੂੰ ਬੱਚਿਆਂ ਨੂੰ, ਉਹਨੂੰ ਬੜਾ ਆਂਦਾ ਐ ਆਹ ਉਹਨੂੰ ਹੁੰਦਾ ਨਾ ਬੱਚਿਆਂ ਨੂੰ ਕਰਨ ਦਾ। ਵਧੀਆ ਹੋਰ ਕੀ, ਸਾਂਝੇ ਪਰਿਵਾਰ ਦਾ ਏਹੀ ਹੁੰਦਾ ਨਾ ਵਧੀਆ, ਰੌਣਕਾਂ ਲੱਗ ਜਾਂਦੀਆਂ ਨੇ।
ਆਹੋ, ਹੋਰ ਉੱਧਰ ਗਈ ਏ ਮਾਮੇ ਸਹੁਰਿਆਂ ਵੱਲ?
ਨਾ ਅਜੇ ਤੇ ਨਈ ਗਏ, ਹਜੇ ਕਿੱਥੇ ਨਿਕਲ ਹੀ ਨਈ ਰਹੀ। ਛੋਟੀ ਐ ਨਾ ਜਾਂਦੇ ਹੀ ਨੀ ਕਿੱਧਰੇ ਬਾਹਰ।
ਕੱਲ੍ਹ ਤੇ ਮੌਸਮ ਜਗਾਧਰੀ ਰੁ ਕਹਿ ਰਹੇ ਸੀ ਵਧੀਆ।
ਅੱਜ ਅੱਜ ਹੋਇਆ ਵਧੀਆ ਸਵੇਰੇ ਬੜੀ ਬਰਸਾਤ ਆਈ ਏ ਇਕਦਮ ਮਤਲਬ ਕਾਲਾ ਬੱਦਲ ਹੋ ਗਿਆ। ਆਂਦੀ ਤੂਫਾਨ ਆਣ ਲੱਗ ਗਏ ਮਤਲਬ ਹੁਣ ਵੀ ਮੌਸਮ ਬਣਿਆ ਹਵਾ ਚੱਲ ਰਹੀ ਠੰਡੀ।
ਹਾਂ।
ਦੇਖੋ ਹੁਣ ਬਣਾਉਂਨੇ ਹਾਂ ਚਾਹ ਪਕੌੜੇ ਕੁਛ ਨਾਲ, ਹਾਂ ਕਿਉਂ ਨੀ ਜਰੂਰ। ਬਰਸਾਤ ਉੱਧਰ ਵੀ ਚਲਦੀ ਆਏਗੀ।
ਹਾਂ ਜਲਦੀ ਆ ਜਾਏ ਇੱਧਰ ਵੀ ਅਸੀਂ ਪਕੌੜੇ ਖਾਈ ਨੀ ਤੇ ਗਰਮੀ ਤੇ ਖਲੋਣ ਤੇ ਦਿਲ ਨੀ ਕਰ ਰਿਹਾ।
ਹਾਂ, ਹਾਂ, ਸਹੀ ਗੱਲ ਏ ਅੰਦਰ ਵੜਨ ਤੇ ਹੀ ਨੀ ਦਿਲ ਕਰਦਾ। ਰਸੋਈ ਵਿੱਚ, ਸਹੀ ਗੱਲ ਏ।
ਹਾਂ, ਮੰਮੀ ਪਾਪਾ ਨਾਲ ਹੋਈ ਗੱਲ?
ਹਾਂ, ਹੁੰਦੀ ਰਹਿੰਦੀ ਓ ਤੇ ਹੋ ਜਾਂਦੀ ਹੈ ਗੱਲ ਆਉਂਦੀ ਰਹਿੰਦੀ ਹੈ।
ਇਹ ਨਾ
ਹੁੰਦੀ ਰਹਿੰਦੀ ਹੈ ਗੱਲ, ਕਰ ਲੈਂਦੇ ਆ ਉਹਨੂੰ ਵੇਖਦੇ ਰਹਿੰਦੇ ਨੇ ਨਾ, ਕਰਦੇ ਨੇ ਖ਼ੁਸ਼ ਹੋਏ ਰਹਿੰਦੇ ਨੇ। ਹਾਂ ਕਹਿੰਦੇ ਰਹਿੰਦੇ ਨੇ ਆ ਤੁਸੀਂ ਵੀ ਚੱਕਰ ਲਓ ਮੈਂ ਕਿਹਾ ਆਦੀ ਆ। ਦੇਖਾਂਗੀ, ਹੁਣ ਬੱਚਿਆਂ ਦੀ ਲੜਾਈਆਂ ਵੀ ਖੂਬ ਹੋਣੀਆਂ ਨੇ।
ਹੋਰ ਇੱਥੇ ਦੇ ਹੁਣ ਬੜੀ ਲੜਾਈ ਹੋਣੀ, ਇਕੱਠੇ ਰਹਿਣਾ ਤੇ ਲੜਨਾ ਹੀ ਇਹਨਾਂ ਨੇ।
ਹਾਂ ਸਹੀ ਗੱਲ ਆ ਹੋਰ, ਖੇਡਣਾ ਵੀ, ਲੜਨਾ ਵੀ ਹੈ ਮਜ਼ਾ ਵੀ ਇਹ ਹੀ ਉਹ ਫਿਰ ਬਾਅਦ ਚੋਂ ਇਹੀ ਚੀਜ਼ਾਂ ਯਾਦ ਆਉਂਦਿਆ ਆਉਂਦੀਆਂ ਨੇ ਨਹੀਂ, ਸਾਡਾ ਟਾਈਮ ਨਿਕਲ ਗਿਆ,
ਹਾਂ ਬੇਟਾ ਕਿਆ ਹੁਆ।
ਬੱਚਿਆਂ ਦਾ, ਬੱਚਿਆਂ ਦਾ ਹਾ ਹੁਣ
ਮਤਲਬ ਜਦੋਂ ਹਾਂ, ਜਦੋਂ ਫੋਨ ਦੀ ਗੱਲ ਕਰੋ ਨਾ ਉਦੋਂ ਹੀ ਤੰਗ ਕਰਦੇ ਉਵੇਂ ਨੀ ਕਰਦੇ
ਇਹਨੂੰ ਪਤਾ ਲੱਗਦਾ ਮੈਂ ਵੀ ਗੱਲ ਕਰਨੀ ਆ,
ਹਾਂ, ਹੁਣ ਬੈਠਾ ਸੀਗਾ,
ਬਈ ਮੰਮੀ ਮੈਂਨੂੰ ਟਾਈਮ ਦੇ ਫੋਨ ਗੱਲ ਕਰਕੇ ਇਹ ਹੋ ਜਾਂਦਾ, ਹਾਂ, ਬੱਚਿਆਂ ਨੂੰ ਹੋ ਜਾਂਦਾ ਹੈ। ਮੇਰੇ ਨਾਲ ਕਿਉਂ ਨੀ ਗੱਲ ਕਰ ਰਹੇ ਮੈਨੂੰ ਕਿਉਂ ਨੀ ਖਿਲਾ ਰਹੇ ਭਾਵੇਂ ਪੂਰਾ ਟਾਈਮ ਬੁਲਾਉਂਦੇ ਰਹੋ ਬੱਚਿਆਂ ਨੂੰ ਉਹ
ਉਸ ਟਾਈਮ ਇਗਨੋਰ ਮਾਰ ਕੇ ਜਾਂਦੇ ਨੇ,
ਹਾਂ, ਜਦੋਂ ਕੁਛ ਦੇਣਾ ਹੋਏ ਖਾਣ ਵਾਸਤੇ ਫਿਰ ਸੁਣਦੇ ਨੀ ਖਾਂਦੇ ਨੀ ਕੁਛ। ਉੱਧਰ ਕੁੱਛ ਖਾਂਦਾ ਵੇ? ਨਹੀਂ, ਵੇਖ ਕੇ ਇੱਕ ਦੂਜੇ ਨੇ ਸੁੱਟਦਾ ਹੀ ਪਿਆ ਅੱਜੇ ਵੀ।
ਸੁੱਟ ਰਿਹਾ ਮੈਂ ਬਣਾਇਆ ਸਮਾਨ ਇਹਦਾ ਤੇ ਉਹ ਵੀ ਸੁੱਟੀ ਜਾ ਰਿਹਾ।
ਹੂੰ। ਬੜੇ ਬੱਚਿਆਂ ਨੂੰ ਬੜਾ ਮੁਸ਼ਕਿਲ ਖਵਾਉਣਾ ਪੈਂਦਾ ਮੈਂ ਵੀ ਸੋਚ ਰਿਹੀ ਹਾ ਵੱਡੀ ਹੋਏਗੀ ਤੇ ਕਿਵੇਂ ਖਾਏਗੀ ਕਿਵੇਂ ਨੀ ਖਾਏਗੀ।
ਨਾਂ ਦੀ ਹੋਏਗੀ। ਦੇਣ ਸ਼ੁਰੂ ਕਰ ਦੇ। ਕੁਛ-ਕੁਛ, ਜਿਵੇਂ, ਹਾਂ ਪਾਣੀ ਵਗੈਰਾ।
ਕਿਹਾ ਸੀ ਉਹਨੇ ਪਾਣੀ ਵੈਸੇ ਤਾਂ ਨਹੀਂ ਦੇ ਰਹੀ ਸਿੰਪਲ, ਪਰ ਸਾਰੇ ਕਹਿੰਦੇ ਨੇ ਕਰ ਦੋ ਸਟਾਰਟ ਹਜੇ ਕਰ ਨੀ ਰਹੀ ਮੈਂ। ਦਾਲ ਦੇ, ਪਾਣੀ ਤੋਂ ਹੀ ਸਟਾਰਟ ਕਰਨੀ ਫਿਰ ਦੇਖਾਂਗੇ ਫੇਰ ਦਵਾਈਆਂ ਵਗੈਰਾ ਵੀ ਪਾਣੀਆਂ ਆਉਂਦੀਆਂ ਫੇਰ। ਲੱਗਦਾ ਬਸ, ਦਵਾਈਆਂ ਵਿੱਚ ਚਲਦੀਆਂ ਰਹਿੰਦੀਆਂ ਨੇ ਬੱਚਿਆਂ ਦੀ ਪਤਾ ਹੈ ਕਿੰਨੀ ਕਿੰਨੀ ਦਵਾਈ ਹੋ ਜਾਂਦੀ ਬੱਚੇ ਦੀ, ਪਹਿਲੇ ਤੇ ਦਵਾਈਆਂ ਨਹੀ ਹੂੰਦੀਆਂ ਸੀ ਅੱਜ -ਕੱਲ ਤੇ ਦਵਾਈਆਂ ਨਾਲ ਹਰ ਕਿਸੇ ਨੂੰ ਦਵਾਈਆਂ- ਦਵਾਈਆਂ, ਹਾਂ! ਚੱਲ ਰਹੀ ਉਹ ਤੇ ਬਸ, ਚੱਲਦੀ ਰਹਿੰਦੀ ਹੈ।
ਹਾਂ! ਤੇ ਮਤਲਬ ਪ੍ਰਾਈਵੇਟ ਜਾਂ ਗੌਰਮੈਂਟ? ਆ! ਉਹਦਾ ਤਾਂ ਬੈਡ ਹੀ ਵਜਦਾ ਰਹਿੰਦਾ।
ਹ -ਹ -ਹ -ਹ
ਪ੍ਰਾਈਵੇਟ ਜਾਂ ਗੌਰਮੈਂਟ?
ਅਸੀਂ ਗੌਰਮੈਂਟ ਲਵਾ ਰਹੇ ਹਾਂ। ਸਰਕਾਰੀ ਲੱਗ ਰਹੇ ਨੇ ਮਤਲਬ, ਜੋ ਮਤਲਬ ਉਹਦੇ ਚ ਨਹੀਂ ਹੈਗੇ ਪ੍ਰਾਈਵੇਟ ਫਿਰ ਉਹ ਲਵਾਲਾਂਗੇ ਜਿਵੇਂ ਟਾਈਫੋਇਡ ਦਾ। ਹਾਂ, ਜਿਵੇਂ ਟਾਈਫਾਈਡ ਦਾ ਹੋ ਗਿਆ ਜਾਂ ਹੋਰ ਦੂਜੇ ਹੋ ਗਏ। ਉਹ ਵਾਲੇ ਲਵਾਲਾਂਗੇ, ਇੱਕ ਲਵਾਇਆ ਸੀ ਬਸ ਉਹ ਪਹਿਲੇ ਆਲਾ ਫੇਰ ਜ਼ਿਆਦਾ ਟੀ ਸੀ ਇਸ ਕਰਕੇ, ਬਾਕੀ ਦੋ ਤੇ ਉੱਥੋਂ ਲੱਗੇ ਨੇ ਸਰਕਾਰੀ। ਬੱਚੇ ਦਾ ਵੀ ਬੜਾ ਹਾਂ ਉਹ ਉੱਧਰੋਂ ਹੀ ਲਵਾਏ ਨੇ, ਕਿੰਦੇ ਸਾਰੇ ਉੱਧਰੋਂ ਹੀ ਲਵਾਉਂਦੇ ਨੇ ਫਿਰ। ਬਸ ਪਹਿਲੇ ਜਿਆਦਾ ਡਰ ਸੀ ਨਾ ਛੋਟੀ ਬੜੀ ਸੀ ਤੇ
ਹਮ-ਹਮ, ਮੈਂ ਆਪਣੀ ਗੁੜੀਆਂ ਵਾਰੀ ਸਾਰੇ ਪ੍ਰਾਈਵੇਟ ਲਵਾਏ ਨੇ, ਕਾਕੇ ਵਾਰੀ ਤੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਮਿਕ੍ਸ ਲੱਗਦੇ ਨੇ।
ਹਾਂ -ਹਾਂ -ਹਾਂ, ਉਹ ਜੋ ਨਹੀਂ ਹੁੰਦੇ ਉਹ ਫਿਰ ਪ੍ਰਾਈਵੇਟ ਤੋਂ ਲਵਾ ਲਓ।
ਹਮ
ਐਵੇਂ ਹੀ ਅਸੀਂ ਕਰਾਂਗੇ।
ਹੋਰ
ਬਸ ਵਧੀਆ, ਹੁਣ ਘਰ ਪਹੁੰਚ ਗਏ ਹੋ ਰੌਣਕਾਂ ਲੱਗ ਗਈਆਂ ਨੇ।
ਹਾਂ, ਬੜਾ ਹੀ ਪਰੇਸ਼ਾਨ ਮੈਂ ਤੇ ਪਰੇਸ਼ਾਨ ਹੋ ਰਹੀ ਹਾਂ।
ਸਾਰੇ ਇਕੱਠੇ ਬ ਬੱਚੇ ਮਿਲ ਕੇ ਹਾਂ ਤੰਗ ਤੇ ਉਹਨ ਇਹ ਥੋੜੇ ਦਿਨ ਤੇ ਲੱਗਣਗੇ ਉਹਨੂੰ ਸੈਟ ਤ ਹੋਣ ਵਿੱਚ
ਹ
ਥੋੜਾ ਸੈਟ ਹੋਏਗਾ ਨਾ ਫੇਰ ਥੋੜ੍ਹਾ ਸਹੀ ਹੋਏਗਾ ਸਬ ਨਾਲ ਕੁਲ ਮਿਲ ਜਾਏਗਾ ਵੈਸੇ ਤਾਂ ਕੁਲ ਮਿਲ ਗਿਆ ਹੋਣਾ ਸਬ ਨਾਲ ਸਾਰੇ ਤੇ ਇੱਧਰ ਦੇ ਹੀ, ਸਾਰੇ ਤੇ ਇੱਧਰ ਦੇ ਹੀ ਬੱਚੇ ਨੇ ਬਾਕੀ ਉਹਨਾਂ ਨਾਲ ਥੋੜ੍ਹਾ ਆਉਂਦਾ ਵਾੈ ਮ ਮਨਰਾਜ ਵਗੈਰਾ ਨਾਲ-
ਵੀ ਮੇਰੇ ਅੱਗੇ- ਪਿੱਛੇ ਘੁਮ ਬਸ
ਅਛ, ਹ -ਹ -ਹ ਮੰਮੀ ਦੀ ਗਲ ਦਾ ਮੇਰੇ ਬਸ ਮੇਰੇ ਤੇ ਹੀ ਧਿਆਨ ਦੋ ਹੋਰ ਕਿਸੇ ਨਾਲ ਗੱਲ- ਗੁੱਲ ਨੀ ਕਰਨੀ ਹੈ। ਹੋਰ ਕਿਸੇ ਨੂੰ ਨੀ ਦੇਖਣਾ ਕਰਨਾ।
ਵੀ ਕਿਸੇ ਕੋਲ ਜਾ ਵੀ ਨਾ, ਮੇਰੇ ਕੋਲ ਹੀ ਬੈਠ ਬਸ।
ਹਾਂ, ਬਸ ਇਹੀ ਹੈ। ਜ਼ਿਦ ਬੈਠ ਜਾਂਦਾ ਨਾ ਬਸ ਕਿਸੇ ਟਾਈਮ ਬੱਚੇ ਨੂੰ ਜਿੱਦ ਆ ਜਾਂਦੀ ਹੈ ਬਸ, ਪਤਾ ਨੀ ਲੱਗਦਾ।
ਹਮ
ਇਹ ਵੀ ਕਈ ਵਾਰੀ ਐਵੇਂ ਕਰੇਗੀ ਬਸ। ਬਸ ਗੱਲ ਹੁੰਦੀ ਰਹਿੰਦੀ ਹੈ ਭੈਣ ਨਾਲ ਹੁੰਦੀ ਹੈ ਡ
ਟਾਈਮ ਹੋ ਗਿਆ। ਦੁੱਧ ਪਿਲਾਉਣ ਦਾ ਟਾਈਮ ਹੋ ਗਿਆ?
ਹੈ ਹਜੇ
ਹਮਮ
ਹੋਰ ਕਿ ਬਣਾਇਆ ਫੇਰ ਅੱਜ? ਨਾਸ਼ਤੇ 'ਚ ਕਿ ਖਾਧਾ ਜੇ?
ਐਸੀ ਖਾਏ, ਪੈਟੀਜ਼
ਅੱਛਾ-
ਚਾਅ ਨਾਲ ਪੈਟਿਸ, ਫਿਰ ਉਸ ਤੋਂ ਬਾਅਦ ਸਿੱਧਾ ਅਸੀ ਖਾ ਲਏ। ਭਿੰਡੀਆਂ ਰੋਟੀ ਨਾਲ ਭਿੰਡੀਆਂ, ਦੇ ਨਾਲ ਪੱਤ, ਪੱਤ ਹੁੰਦੇ ਨਾ ਮਾਣੀ
ਕੀ ਹੁੰਦਾ, ਅੱਛਾ, ਹਾਂ-ਹਾਂ, ਪੱਤ, ਹਾਂ ਸਮਝਗੀ, ਸਮਝਗੀ। ਕੜੀ ਪਾਕੇ, ਉਹ ਲੱਸੀ ਪਾਕੇ ਬਣਾਨਾਂ ਹਾਂ ਸਵਾਦ ਹੁੰਦਾ, ਇੱਧਰ ਤੇ ਬੜਾ ਘੱਟ ਬਣਦਾ, ਉੱਧਰ ਜ਼ਿਆਦਾ ਬਣਦਾ, ਹੈਨਾ। ਇੱਧਰ ਘੱਟ, ਹਾਂ, ਸਵਾਦ ਬਣਾਂਦੇ ਨੇ। ਕੜੀ ਵੀ ਸਵਾਦ ਬਣਾਂਦੇ ਨੇ, ਮੰਮੀ ਜੀ, ਕੜੀ ਵੀ ਸਵਾਦ ਬਣਾਂਦੇ ਤੁਹਾਡੇ ਮੰਮੀ ਜੀ? ਕੜੀ ਵੀ ਸਵਾਦ ਬਣਾਂਦੇਨ ਪੱਤ ਵੀ ਸਵਾਦ ਬਣਾਂਦੇ ਨੇ, ਜੀ।
ਬਣਾਇਆ ਨਾ, ਮਜ਼ਾ ਆਗਿਆ, ਦਿਲ ਖੁਸ਼ ਹੋਗਿਆ।
ਵਧੀਆ, ਉਹਦੇ ਨਾਲ ਹੀ ਸਾਰੇ ਰੱਜ ਗਏ ਹੋਣੇ, ਦੁਬਾਰਾ-ਦੁਬਾਰਾ ਖਾਕੇ। ਹੁਣ, ਹੁਣ ਸ਼ਾਮੀ ਅ ਰ ਆ ਲ ਸ਼ਾਮ, ਹਾਂ ਮੈਨੂੰ ਕੀ ਕਹਿੰਦੇ ਨੇ, ਉਹ ਜਲੇ ਤੇ, ਨਮਕ ਸ਼ਿਗੜ ਕਰ ਰਹੇ ਹੋ। ਹਾਹਾਹਾ
ਹਾਏ, ਨਹੀਂ-ਨਹੀਂ ਐਂ ਨੀ ਕਹਿੰਦੀ ਸੀ, ਮੈਂ। ਅੱਛਾ, ਕੋਈ ਨੀ ਤੂੰ ਆਜਾ, ਤਾਂ ਮੰਮੀ ਨੂੰ ਕਵਾਂਗੇ ਬਣਾਲੇ
ਹਾਂ, ਕੋਈ ਨੀ, ਕੋਈ ਨੀ, ਮੰਮਾ ਨਾ ਮੂੰਹ ਵਿੱਚ ਪਾ ਪਾਣੀ ਆ ਜਾਂਦਾ, ਗੱਲਾਂ ਕਈ ਸੁਣਕੇ ਉਹ ਕਰਕੇ, ਮਹਿਸੂਸ ਹੋਣ ਲੱਗ ਬੰਦਾ, ਹਾਂ ਬਾਈ ਖੱਟਾ-ਖੱਟਾ ਟੇਸਟ ਆ ਜਾਂਦਾ, ਹੋਰ ਮੂੰਹ ਵਿੱਚ ਪਾਣੀ ਆਗਿਆ।
ਹਾਂ।
ਹੂੰ
ਹਾਂ।
ਹੋਰ ਬਸ ਵਧੀਆ, ਮੌਸਮ ਵਧੀਆ। ਅਸੀਂ ਵੀ ਕੁਛ ਬਣਾਂਨੇ ਆ, ਚਲੋ। ਫੇਰ, ਮੈਂ ਵੀ ਤੁਹਾਨੂੰ ਕਹਾਂਗੀ, ''ਮੈਂ ਹਾਂ, ਸਹੀ ਗੱਲ ਏ, ਫਿਰ ਮੈਂ ਤੁਹਾਨੂੰ ਦੱਸਾਂਗੀ। ਚਲੋ ਠੀਕ ਏ, ਕਰੋ ਇੰਜੋਏ। ਠੀਕ ਏ, ਕਰਾਂਗੀ ਫੇਰ ਮੈਂ, ਓਕੇ-ਓਕੇ ਬਾਏ।